ਪਾਜੀ ਕੀ ਹਾਲ ਚਾਲ?
ਤੁਸੀਂ ਦੱਸੋ?
ਅਸੀਂ ਵੀ ਵਧੀਆ, ਤੋਆਡੇ ਨਾਲ ਗੱਲ ਕਰਕੇ ਹੋਰ ਵ
ਹੋਰ ਕੀ ਕਰਦੇ ਵੇ ਸੀ?
ਸਬਜ਼ੀ ਫਰਾਈ ਕਰਦੀ ਪਈ ਆ।
ਅੱਛਾ, ਅੱਛਾ। ਹੋ ਤੋਆਡਾ ਮੁੰਡਾ ਕੀ ਕਰਦਾ ਸਟੱਡੀ?
ਮੇਰਾ ਬੇਟਾ ਹਾਂਜੀ।
ਕੌਨਸੀ ਕਿ? ਅੱਛਾ ਇਲੈਵਨਥ ਸਹੀ ਐ।
ਹਾਂਜੀ, ਬੇਟੀ ਸੈਵਨਥ ਚ ਆਈ ਹੁਨ ਇਸ ਸਾਲ।
ਸਈ ਐ। ਵਧੀਆ ਫੇਰ ਤੇ।
ਗੋਲ, ਗੱਲ ਹੋਰ ਵਧੀਆ ਕਿ ਅਸੀ ਸਾਰੇ ਹੀ ਨਵੰਬਰ ਬੋਰਨ ਹੈਗੇ ਆ।
ਅਰੇ ਵਾਅ!
ਸਾਰੇ ਨਵੰਬਰ ਵਿਚ ਪੈਦਾ ਹੋ ਗਏ ਸਾਰੇ, ਮੈਂ ਕਦੀ ਕਦੀ ਬੇਟੀ ਨੂੰ ਕੈਨੀ ਆ ਸਾਰੇ ਇੱਕ ਡੇਟ ਤੇ ਹੁੰਦੇ ਤੇ ਇੱਕੋ ਹੀ ਕੇਕ ਕਟਦੇ ਕੈਂਦੇ ਤੁਸੀਂ ਬੜੇ ਕੰਜੂਸ ਹੈਗੇ ਓ ਇ ਤੇ ਇੱਕ ਮਹੀਨਾ ਹੋ ਗਿਆ। ਸਾਰੇ ਇੱਕੀ ਮਹੀਨੇ ਕਰਦੇ ਹੋ ਕੇਕ ਅਲੱਗ ਅਲੱਗ ਦਿਨ ਇੱਕ ਇੱਕ ਮਹੀਨੇ ਬਾਦ ਹੁੰਦਾ ਤਾਂ ਸ ਅਲੱਗ ਅਲੱਗ ਮਹੀਨੇ ਗੱਦਾ ਸਾਰੇ ਕੀ ਕਿ ਇੱਕ ਮਹੀਨੇ ਕਰਦੇ ਨੇ ਉਹਨਾਂ ਨੂੰ ਇੱਦਾਂ ਡੇਲੀ ਸੈਲੀਬ੍ਰੇਸ਼ਨ ਹੋਣੇ ਚਾਹੀਦੇ ਨੇ
ਸਹੀ ਹੈ ਵਧੀਆ ਸਾਡੀ ਕੁੜੀ ਦਾ ਕੀ ਨਾਮ ਹੈ
ਮੇਰੀ ਬੇਟੀ ਦਾ ਨਾਂ ਹੈਗਾ ਕਾਵਿਆ
ਅੱਛਾ ਔਰ ਮੁੰਡੇ ਦਾ
ਉਹਦਾਣਾ ਵਤ ਘੱਟ ਲੋਕ ਕ ਨੂੰ ਗੁਣੇਸ਼
ਅੱਛਾ ਗੁਣੇਸ਼
ਬਿਲਕੁਲ ਡਿਫਰੈਂਟ ਨੇ ਮੰਗਾਇਆ ਉਹਦਾ ਨਾ
ਗਣੇਸ਼ ਜੀ ਦਾ ਹੋਏ ਔਰ ਮਤਲਬ ਗੁਣ ਗੁਣ ਲਾਇਕ ਗਣੇਸ਼ ਜੀ ਵਾਕਨ ਹਾਂ ਗੁਣ ਲਾਇਕ ਈ ਗ ਵੈਂ ਗੁਡ ਲਾਈਕ ਗਣੇਸ਼ ਵਕ ਇਨ ਮਰ ਹ ਤਾ ਹੁੰਦੀ ਹੈ ਕਦੀ ਕਦੀ
ਹੈਂ
ਮੈਂ ਕਿਹਾ ਮਾੜੀ ਮੋਟੀ ਸੰਸਤ ਕਦੀ ਕਦੀ ਆ ਜਾਂਦੀ ਹੈ ਮੈਨੂੰ ਵੀ
ਹਹਹਹਹਹਹ
ਸਹੀ ਹੈ ਤੁਹਾਡੀ ਵਾਈਫ ਵਧੀਆ ਯਾਰ ਬਹੁਤ ਬਹੁਤ ਸਹੀ ਹੈ ਬਹੁ
ਮੈਂ ਤਾਂ ਸੋਚਦੀ ਪਈ ਹਾਂ ਤੁਹਾਡੀ ਆ ਹੁਣ ਖ਼ਤਮ ਹੋ ਜਾਣਗੀਆਂ ਮੈਂ ਕਿਦੇ ਨਾਲ ਦੀਆਂ ਗੱਲਾਂ ਮਾਰਾਂਗੀ
ਕੋਈ ਨੀ ਹੋਰ ਕੁੜੀ ਆ ਜਾਣਗੀਆਂ ਨਹੀਂ ਪਤਾ ਬਹੁਤ ਘੱਟ ਲੋਕ ਕਹਿੰਦੇ ਆ ਐਸੀ ਬਾਈਕ
ਨਹੀਂ ਹੈ ਸੋਲ ਟੂ ਸੋਲ ਕਨੈਕਸ਼ਨ ਹੈਗਾ ਤੁਹਾਡੇ ਨਾਲ
ਹਾਂ ਹੋ ਸਕਦਾ ਸਹੀ ਗੱਲ ਹੈ ਐਸੇ ਕੋਈ ਇਤੇ ਗੱਲ ਤੇ ਕਿਸੇ ਨਾਲੀ ਹੁੰਦੀ ਰ ਟਾਈਮ ਦਾ ਵੀ ਨੀ ਪਤਾ ਚੱਲਦਾ ਟਾਈਮ ਦਾ ਵੀ ਨੀ ਪਤਾ ਚੱਲਦਾ ਦਸ ਮਿੰਟ ਘੰਟੇ ਭਾ ਪ ਲੱਗੇਗਾ ਨੋਰਮਲ ਕਲ ਹੋਏ ਤੇ
ਹਾਂ ਹੁਨੇ
ਇੱਕਦੇ ਰਹੋ ਨਾ ਪਤਾ ਲੱਗ ਟਾਈਮ ਦੇੋ ਪਤਾੀ ਲੱਗੇਗਾ ਕਿਨਾ ਟਾਈਮ ਹੋ ਗਿਆ
ਕੋਈ ਗੱਲ ਨ ਆਪਾਂ ਨੋਰਮਲ ਕਾਲ ਕਰਾਂਗੇ ਆਪਣੇ ਇੱਕ ਇੱਕ ਵਾਰੀ ਤਾਂ ਦਿਮੀੇ 'ਚ ਗੱਲ ਕਰਾਂਗੇ ਹੀ ਕਰਾਂਗੇ
ਹਾਂ ਸਹੀ ਹੈ।
ਹ ਹੋਰ ਕੀ, ਬੱਚੇ ਅੱਜ ਤਾਂ ਬ ਬੱਚੇਆਂ ਨੂੰ ਪਤਾ ਹਲੇ ਨਾ ਕਿ ਗੱਲ ਕਰਨ ਦੇ ਪੈਸੇ ਮਿਲਦੇ ਪਏਦੇ ਮੱਮਾ ਨੂੰ ਤੋ ਕੈਂਦੇ ਨੇ ਮੰਮਾ ਜਾਓ ਨਾ ਬਾਤ ਕਰ ਲੋ ਮੈਂ ਆਜ ਆਪਨੇ ਬਾਤ ਨੀ ਕਰਨੀ ਫੋਨ ਪੇ, ਮੈਨੇ ਕਹਾ ਸੂਰਜ ਕਾਂਸੇ ਹੋਗਾ ਅਗਰੇ ਨ, ਨਹੀਂ ਮੰਮਾ ਆਪ ਨੇ ਬਤਾਆ ਰੀਜ਼ਨ ਬਤਾਦ ਨਾਮ ਮੈਨੂੰ ਕਿਹਾ ਵਾਹ ਬਈ ਵਾਹ ਬੇਟਾ। ਇਹਨੂੰ ਕਹਿੰਦੇ ਨੇ ਕਲਯੁਗ। ਪੈਸੇ ਦੀ ਮਾਇਆ ਸਭ ਤੋਂ ਵੱਡੀ।
ਕੋ ਸਕਿਨ ਕੇਅਰ ਵਗੈਰਾ ਕਰਦੇ ਹੋ?
ਮੇਰੀ ਬੇਟੀ ਕਰਦੀ ਏ। ਡਾਟਰ ਮੇਰੀ, ਮੈਨੂੰ ਨੀ, ਮੈਨੂੰ ਨੀ ਪਸੰਦ। ਜਿਆਦਾ, ਮੈਂ ਤਾਂ ਆਪੇ ਘਰ ਘਰੇਲੂ ਨੁਸਖੇ ਨੀ ਆਉਂਦੇ ਉਹੀ ਮੈਂ ਬੇ ਬੇਟੀ ਨੂੰ ਬੋਲਿਆ। ਮੈਂ ਕਿਹਾ ਵੈਸੇ ਹੀ ਮੇਰੀ ਸਕਿਨ ਤੋਂ ਮੇਰੀ ਉਮਰ ਦਾ ਪਤਾ ਨੀ ਚੱਲਦਾ। ਤੂੰ ਮੈਨੂੰ ਹੋਰ ਸਕਿਨ ਕੇਅ ਕੇਅਰ ਕਰੀ ਜਾ
ਰਿਸ਼ਤਾ ਵੇਖਣ ਨਾਲ ਉਹਦੇ ਵਾਸਤੇ
ਇਹ ਵਾਲਾ ਐਕਸਪੀਰੀਅੰਸ ਮੈਂ ਬਹੁਤ ਲਿਆ ਮੇਰੀ, ਮੇਰੀ ਸਿਸਟਰ ਨੂੰ ਦੇਖਣ ਆਉਂਦੇ ਸੀ, ਮੈਨੂੰ ਪਸੰ ਕਰਕੇ ਚਲੇ ਜਾਂਦੇ ਤ ਮੇਰੇ ਡੈਡੀ, ਮੈਨੂੰ ਛੁਪਾ ਦਿੰ ਮੇਰੀ ਭੈਣ ਨੂੰ ਦੇਖਣ ਆਉਂਦੀ ਤੇ ਕਹਿੰਦੇ ਤੂੰ ਨੀ ਸਾਹਮਣੇ ਆਉਣਾ
ਐ ਮੈਂ ਖਾਲੀ ਟੀਵੀਆ ਚ ਦੇਖਿਆ। ਐ ਮੈਂ ਖਾਲੀ ਟੀਵੀ ਚ ਦੇਖਿਆ ਐਸਾ
ਮੇਰੇ ਨਾਲ ਤਾਂ ਬਹੁਤ ਹੋਇਆ ਹੈ। ਬਹੁਤ ਜ਼ਿਆਦਾ, ਉਹਨੂੰ ਦਿਖਾਨ ਵਾਸਤੇ ਲੈ ਕੇ ਜਾਂਦੇ ਸੀ। ਮੈਨੂੰ ਕਹਿੰਦੇ ਸੀ, ਤੂੰ ਘਰ ਰਹੇਗੀ, ਤੂੰ ਨੀ ਜਾਏਂਗੀ ਮੈਂ ਕਿਹਾ, ਮੇਰਾ ਬੜਾ ਹ ਦਿੱਕਤ ਵਾਲੀ ਗੱਲ ਹੈਗੀ ਸਾਰੇ ਜਾਂਦੇ ਨੇ, ਖਾ ਕੇ ਆਉਂਦੇ ਨੇ, ਉਹ ਉਹਨੂੰ ਜਲਦੀ ਪਸੰਦ ਹੀ ਨਹੀਂ ਆਉਂਦਾ ਸੀ, ਰਿਸ਼ਤਾ ਉਹਨੇ ਬੜੇ ਰਿਜੈਕਟ ਕੀਤੇ ਨੇ, ਬੜੇ
ਅੱਛਾ, ਅੱਛਾ ਤੇ ਹੁਣ ਕਿੱਥੇ ਵਿਆ
ਫਿਰ ਸਰਦਾਰਾਂ ਦੀ ਸਰਦਾਰਾਂ ਚ ਵਿਅਈਏ, ਉਹ
ਅੱਛਾ-ਅੱਛਾ। ਅੱਛਾ ਅ ਅੱਛਾ
ਉਹ ਤਾਂ ਦੇਖੋ ਜਿ ਜਿੱਥੇ ਰੱਬ ਨੇ ਪੇ ਜਿਣਾ ਹੈ ਨਾ ਉੱਥੇ ਹੀ ਜਾਣਾ ਇਨਸਾਨ ਨੇ ਇੱਥੇ ਸਾਰੇ ਬਹਾਨੇ ਬੰਦੇ ਨੇ ਲੋਕੀ ਕਹਿੰਦੇ ਨੇ ਤੁਸੀਂ ਇੱਥੇ ਵਿਆਹ ਕਿਉਂ ਕੀਤਾ ਥੋੜ੍ਹਾ ਜਿਹਾ ਸੋਚਣਾ ਦੇਦਾ ਸੀ ਅਰੇ ਉੱਪਰ ਉਹਦੀ ਲਿਖ ਕੇ ਆਇਆ ਹੋਆ ਸੀ ਜੀ ਅਸੀਂ ਨੀ ਕੀਤਾ ਰੱਬ ਨੇ ਬੰਦਿਆ ਆਇਆ ਸੀ
ਹਾਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇਹ ਤਾਂ ਹੈ ਹੀ ਹੈ ਜੋ ਜਿੱਥੇ ਲਿਖਿਆ ਹੁੰਦੇ ਨਾ ਉੱਥੇ ਆ ਤੁਸੀਂ ਕੋਸ਼ਿਸ਼ ਕਰਲਓ ਨਹੀਂ ਹੁੰਂਦਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ
ਬੇਕਾਰ ਦੀਆਂ ਗੱਲਾਂ ਲੱਗਦੀਆਂ ਨੇ ਮੈਨੂੰ ਕਿ ਤੁਸੀਂ ਇੱਥੇ ਕਿਉਂ ਦੇਖਿਆ ਨੀ ਇਹ ਨੀ ਕੀਤਾ ਜਿਹਦੇ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਲੋਕ ਲੋਕ ਤੁਸੀਂ ਅਲਟਰਾਸਾਊਂਡ ਨੀ ਕਰਵਾਇਆ ਤੁਹਾਡੀ ਤਿੰਨ ਤਿੰਨ ਕੁੜੀਆਂ ਹੋ ਗਈਆਂ ਤੁਹਾਡੀ ਚਾਰ ਚਾਰ ਕੁੜੀਆਂ ਹੋ ਗਈਆਂ ਕਹਿੰਦੇ ਨੀ ਲੋਕੀ ਹੈਲੋ
ਸਾਹਾਡੇ ਸਾਈਡ ਤੇ ਇਨਾ ਡਿਫਰੈਂਸ ਨਹੀਂ ਔਰ ਮੈਂ ਵੀ ਨੀ ਕਰਦੀ ਮੈਂ ਤੇ ਬਿਲਕੁਲ ਵੀ ਨੀ ਕਰਦੀ ਮੈਂ ਤੇ ਬਿਲਕੁਲ ਵੀ ਮੈਨੂੰ ਗੁੱਸਾ ਆਉਂਦਾ ਬ ਕਿਉਂਕਿ ਕਹਿੰਦੇ ਗ ਮੈਂ ਸਾਹਮਣੇ ਹੈ ਕੀ ਨੀਆਂ ਕੁੜੀਆਂ ਨੇ ਤੇ ਤੁਹਾਨੂੰ ਕੀ ਹੁੰਦਾ ਜਦੀੀਆਂ ਕੁੜੀਆਂ ਨੇ ਤੇ ਤੁਹਾਡੇ ਘਰ ਆ ਕੇ ਥੜੀ ਬੈਠੀ ਦੀ ਹੈ ਮੇਰੇ ਕੋਲ ਤਾਂ ਬਹੁਤ ਪਸੰਦ ਹੈ ਕੁੜੀਆਂ ਮੈਂ ਸੁਣਣਾਗਾ ਮੇਰਾ ਬੱਚੇ ਵੀ ਪਲੇ ਕੁੜੀ ਹੋਣੀ ਚਾਹੀਦੀ ਹੈ
ਮੇ ਮੇਰਾ ਵਾਲਾ ਹਿਸਾਬ ਹੈ ਤੁਹਾਡਾ ਮੇਰੀ ਪਹਿਲੇ ਵੱਡਾ ਬੇਟਾ ਹੈ ਤੇ ਸੈਕਿੰਡ ਟਾਈਮ ਜਦੋਂ ਮੈਂ ਕੀਤਾ ਨਾ ਕੰਜੀਵ ਤਾਂ ਵੀ ਮੈਨੂੰ ਸਾਰੇ ਇਹੀ ਕਹਿੰਦੇ ਸੀ ਕਿ ਮੁੰਡਾ ਹੋਏਗਾ ਮੁੰਡਾ ਤੇਰਾ ਜੂੜਾ ਹੋ ਜਾਏਗਾ ਮੁੰਡੇ ਤ ਉਹਨੂੰ ਮੁੰਡੇ ਮੈਂ ਕਿਹਾ ਹਾਏ ਰੱਬਾ ਦੂਸਰਾ ਦੇ ਜੇ ਮੁੰਡੇ ਜਾਓ ਕਿਹਾ ਤੇ ਮੈਂ ਤੇ ਪਾਗਲ ਹੋ ਜਾਵਾਂਗੇ ਦੁਦੋਂ ਮੁੰਡਿਆਂ ਵਿੱਚ
ਹਾਂ ਸਹੀ ਗੱਲ ਹੈ
ਫਿਰ ਮੈਂ ਮਾਤਾ ਦਾ ਨਾਂ ਲੈਂਦੀ ਰ ਪੂਰਾ ਟਾਈਮ ਜਦੋਂ ਮੈਨੂੰ ਪਤਾ ਚੱਲਿਆ ਨਾ ਕਿ ਬਈ ਹੁਣ ਵੀ ਵੀ ਮਤਲਬ ਕੋਈ ਸੀਗਾ ਕਾਰਡ ਉਹਨੇ ਕਿਹਾ ਕਿ ਨਹੀਂ ਮੁੰਡਾ ਹੀ ਹੈਗਾ ਤੁਹਾਡਾ ਸਕਿੰਡ ਵੀ ਹੁਣ ਨਹੀਂ ਪ੍ਰਡਿਕਸ਼ਨ ਕਿ ਕੀਤਾ ਟੀ ਹੋਈ ਸੀ ਉਹਨੇ ਮੈਂ ਕਿਹਾ ਮ ਤਾਂ ਰਾਨ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਨਾ ਇਹਨਾਂ ਦੇ ਸਭ ਦੇ ਮੂੰਹ ਬੰਦ ਕਰੇ ਨੇ ਮੈਨੂੰ ਦੂਥ ਦੀ ਕੁੜੀ ਦੇ ਕੇ
ਸਹੀ ਗੱਲ ਹੈ
ਫਿਰ ਜਦੋਂ ਮੇਰੀ ਬੇਟੀ ਹੋਈ ਨਾ ਉਸ ਟਾਈਮ ਮੈਂ ਹੋਸਪਿਟਲ ਛੱਡਿਆ ਹੋਇਆ ਸੀ ਤੇ ਜਿਹੜੀ ਡਾਕਟਰ ਨੇ ਮੇਰੀ ਡਿਲੀਵਰੀ ਕਰਵਾਈ ਨਾ, ਉਹ ਜਾਂਦੀ ਸੀ ਮੈਨੂੰ ਪਹਿਲਾਂ
ਅੱਛਾ।
ਵ ਨਾ ਤੂੰ ਬੇਟੀ ਮੰਗਦੀ ਪਈ ਸੀ। ਤੂੰ ਇੰਨੀ ਪਿਆਰੀ, ਗੋਲੂ ਮੋਲੂ ਜ ਇੰਨੀ ਗੋਰੀ ਚਿੱਟੀ ਹਣੀ ਵੀ। ਮੈ ਬੇਟੀ ਨਾ ਬਿਲਕੁਲ ਸਕਲ ਅਲਗ ਹੋ ਗਈ ਹੈ। ਸਭ ਤੋਂ ਘਰ ਵਿੱਚ ਉਹ ਇਨੀ ਪਿਆਰੀ ਕਹਿੰਦੀ ਮਾਤਾ ਰਾਣੀ ਦਾ ਰੂਪ ਹੈ। ਔਰ ਹੁਣੇ ਵੀ ਦੇਖਦੇ ਨਾ ਲੋਕ ਕਿੰਨੀ ਸੋਹਣੀ, ਕਿੰਨੀ ਗੋਰੀ ਹੋ ਗਈ, ਕਿ ਖਾਕੇ ਜੰਮਿਆਸੀ
ਸਹੀ ਗੱਲ, ਮੈਂ ਆਪ ਸੋਚਦੇ ਵੀ, ਜਦੋਂ ਵੀ ਹੋਣੀ ਚਾਹੀਦੀ ਨਾ ਮੈਲ ਕੁੜੀ ਹੋਣੀ ਚਾਹੀਦੀ ਹੈ ਮੁੰਡੇ ਇਤਨਾ ਸ਼ੌਕ ਨੀ ਮਨੂੰ ਕੁੜੀਆਂ ਦਾ ਬਹੁਤ ਸ਼ੌਕ ਹੈ ਮੇਰੇ ਹਸਬੈਂਡ ਵੀ ਬੋਲਦੇ। ਜਦੋਂ ਵੀ ਹੋ ਨਾ ਪਹਿਲੇ ਕੁੜੀ ਹੋਣੀ ਚਾਹੀਦੀ ਹੈ। ਮੁੰਡੇ ਤਾਂ ਛੋੜ, ਕੁੜੀ ਹੋਣੀ ਚਾਹੀਦੀ ਹੈ।
ਅ ਉਹ ਜਾਂਦੇ ਆ ਅਸੀ ਕੁਝ ਵੀ ਹੁੰਦਾਖੋ
ਨਹੀਂ ਨਹੀਂ ਹਾਂ ਵਹਿਮ ਵਾਲੀ। ਮਤਲਬ ਉਹੀ ਹੋ ਕਿ ਹਾਂ ਫ਼ਰਕ ਕਰਦੇ ਨੇ ਬਸ ਮੈਨੂੰ ਨ ਪਸੰਦ ਹਰ
ਔਰ ਹਰਪ੍ਰੀਤ, ਇਹ ਨਾ ਘਰੋਂ, ਘਰੋਂ ਹੀ ਸ਼ੁਰੂ ਹੁੰਦੀਆਂ ਨੇ ਚੀਜ਼ਾਂ। ਬਾਹਰ ਵਾਲਾ ਕੋਈ ਨੀ ਕਰਦਾ, ਇਹ ਘਰ ਵਾਲੇ ਹੀ ਕਰਦੇ ਨੇ। ਹਮ।
ਜੈਸੇ ਕਰ, ਅਗਰ ਇੱਕ ਅਨਪੜ੍ਹ, ਅਗਰ ਅਨਪੜ੍ਹ ਹੋਣਗੇ ਨਾ। ਹਸਬੈਂਡ ਵਾਈਫ ਤੇ ਇਹ ਚੀਜ਼ ਹੰਡਰਡ ਪਰਸੈਂਟ ਹੋਏਗੀ ਹੋਏਗੀ।
ਹਮ ਅਨਪੜ੍ਹ ਨਾ ਵੀ ਹਨਾ। ਅਰੇ ਮੈਂ ਤੁਹਾਨੂੰ ਕਹਿੰਦੀ ਪਈ ਹ, ਕਿ ਮੇਰੇ ਘਰ ਵਿੱਚ ਮੇਰੀ ਸੱਸ ਐ, ਰਿਟਾਇਰਡ ਪਰਸਨ ਸੋਚੋ। ਉਹਦੀ ਸੋਚ। ਉਹ ਬੋਲਦੀ ਨੀ ਸੀ। ਮੋ ਲੇਕਿਨ ਉਹਨਾਂ ਦੀ ਸੋਚ ਦੱਸਦੀ ਸੀ। ਮੈਨੂੰ ਕਿ ਨਹੀਂ, ਬਈ ਇਹਨਾਂ ਨੂੰ ਮੁੰਡੇ ਹੀ ਪਸੰਦ ਨੇ।
ਅੱਛਾ ਜੀ।
ਟਾਈਮ, ਜਦੋਂ ਮੇਰੀ ਬੇਟੀ ਹੋਈ ਨਾ। ਪਹਿਲੀ ਵਾਰੀ ਤਾਂ ਉਹਨਾਂ ਨੇ ਸਾਰੇ ਫੰਕਸ਼ਨ ਕੀਤੇ ਬੇਟੇ ਦੇ। ਹੁਣ ਤੇ ਮੁੰਡਨ ਵੀ ਉਹਦਾ ਨਾਮਕਰਨ ਵੀ। ਉਹਦਾ ਸਭ ਕੁਛ ਬਰਡੇ ਵੀ। ਪਹਿਲਾਂ ਇਹਨਾ ਉਹਦਾ ਜਦੋਂ ਕੁੜੀ ਹੋਈ ਕਹਿੰਦੇ ਨੇ, ਕੋਈ ਗੱਲ ਨੀ ਚੁੱਕ ਚ ਆਪਣੇ, ਪਰ ਬਹਿ ਕੇ ਮੰਦਿਰ ਹੋਇਆ। ਮੰਦਿਰ ਮ ਮੱਥਾ ਟੇਕੋ ਤੇ ਗੁਰਦੁਆਰੇ ਮੱਥਾ ਟੇਕਾ ਲਿਆਓ। ਹੋ ਗਿਆ। ਉਹਦਾ ਨਾਮਕਰਨ ਉੱਥੇ ਹੀ ਨਾ ਰੱਖ ਦੇਣਾ। ਮੈਂ ਕਿਹਾ ਹਜ ਤਾਂ ਮੇਰੇ ਭਰਾ ਨੇ ਮੈਨੂੰ ਕਿਹਾ ਕਿ ਤੁਸੀਂ ਇੰਨੀ ਚੀਟਿੰਗ ਕਰਦੇ ਹੋ। ਬੇ ਫਸਟ ਟਾਈਮ ਤੁਸੀਂ। ਐਨਾ ਕੁਛ ਮੰਗਿਆ ਕਿ ਬਈ ਬੇ ਹੋਆ ਤਾਂ ਫਿਰ ਇਹ ਦੇਣਾ ਪਏਗਾ। ਇਹ ਦੇਣਾ ਪਏਗਾ ਉਹਦੇ ਉਹਦੇ ਬਾਰੇ ਕਿਉਂ ਨੀ ਕੀਤਾ? ਮੈਂ ਕਿਹਾ ਹੁਣ ਮੈਂ ਕਿੱਥੇ ਹੈਗੀਆਂ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਕਹਵਾਂ?
ਹਾਂ, ਹਾਂ। ਨਹੀਂ, ਸਹੀ ਗੱਲ ਹੈ।
ਫੇਿਰ ਹੁਣ ਉਹ ਵੀ ਇਹੀ ਕਹਿੰਦੀ ਹੈ ਕਿ ਮੇਰੀ ਫੋਟੋ ਮੇਰੀ ਫੋਟੋਆਂ ਕਿ ਕਿੱਥੇ ਮੇਰਾ ਉਹ ਕਿੱਥੇ ਮੇਰਾ ਨਹੀਂ ਬਣਾਇਆ
ਦਾਦੀ ਨੂੰ ਪੁੱਛੋ
ਦਾਦੀ ਤਾਂ ਹੁਣ ਉਪਰ ਚਲੀ ਗਈ ਕੌਣ ਕੌਣ ਪਿੱਛੇ ਕ
ਡਿਫਰੈਂਸ ਮਤਲਬ ਕਰਦੇ ਵੀ ਸਾਡੇ ਬਟ ਮੈਂ ਔਰ ਮੇਰੇ ਹਸਬੈਂਡ ਨੀ ਕਰਦੇ ਅਸੀਂ ਲੋਕ ਨੀ ਕਰਦੇ ਅਸੀਂ ਬਹੁਤ ਸ ਸਾਡੀ ਕੁੜੀ ਹੀ ਹੋਣੀ ਚਾਹੀਦੀ ਜਦੋਂ ਵੀ ਹੋਏ ਸਾਡੀ ਕੁੜੀ ਹੀ ਹੋਣੀ ਚਾਹੀਦੀ ਹੈ ਮੁੰਡਿਆਂ ਤੇ ਬਹੁਤ ਲੋਕ ਪਾਲਣ ਵਾਲੇ ਨੇ ਕੁੜੀ ਨੂੰ ਪਾਲਣ ਵਾਲੇ ਬਹੁਤ ਘੱਟ ਨੇ ਬਹੁਤ ਕਿਸਮ ਰ ਕੁੜੀਆਂ ਹੁੰਦੀਆਂ ਨੇ ਮਤਲਬ ਆਪ ਸੋਚ ਮ ਜਦੋਂ ਵੀ ਹੋ ਨਾ ਕੁੜੀ ਵੀ ਹੋਵੇ ਹਾਂ ਮਤਲਬ ਆਪੋ ਮੇ ਕਦੀ ਵੀ ਹੋਏ ਨਾ ਕੁੜੀ ਹੋਇਆ ਬ ਮੈ ਉਹਨੂੰ ਫੁੱਲ ਸਪੋਰਟ ਦੇਵਾਂ
ਬਿਲਕੁਲ ਤੁਹਾਡੇ ਤੋਂ ਡੈਡੀ ਮਾਮੀ ਵੀ ਇੰਨੇ ਅੱਛੇ ਹੈਗੇ ਨੇ।
ਜਿਹੜ ਮੈਨੂੰ ਪਟਾਂਦੀ ਆਗੀ ਨਾ ਕਹਿੰ ਤੇਰੀ ਕੁੜੀ ਹੋਏਗੀ ਨਾ ਵੇਖੀ ਤੇਰੀ ਕੁੜੀ ਹੋਏਗੀ ਨਾ ਸੰਘਗੀ ਕੋਟ ਦਾਂਗੀ ਵੇਖ ਤੇਰੇ ਪਤਾ ਨ ਨਹੀਂ ਚੱਲੇਗਾ। ਮੈਂ ਕਹਿੰਦੀ ਤੁਸੀਂ ਘੋੜ ਦੋਗੇ ਅਜ ਮੈਨੂੰ ਪਟਾ ਵਾਸਤੇ ਕਰਦੇ ਰਹਿਣੀ ਮੈਂ ਕਿਹਾ ਘੋਟ ਮੈਂ ਤੁਹੂੰਖਾਵਾਂਗੀ ਨੀ ਕਿ ਤੇ ਖੁਸ਼ ਨੀ ਹੋਏਗਾ ਮੈਂ ਕਿਹਾ ਪ ਤੁਹਾਨੂੰ ਦੇਵਾਂਗੀ ਨੀ
ਹਮ ਸਹੀ ਗੱਲ ਹੈ। ਹੋਰ ਕੀ
ਪਟਾ ਕਹਿੰਦੀ ਤੂੰ ਵੇਖਨੂੰ ਸੂਰ ਸਲਵਾਰ ਪਵਾਵਾਂਗੇ ਅਸੀਂੇਖ ਚੁੰਨੀ ਦੇ ਕੇ ਰੱਖਾਂਗੇਨੂੰ ਜੀਸਾਂ ਪਾ ਨ ਦਵਾਂਗੇ ਮੈਂ ਕਿਹਾ ਕਿਉਂ ਨਹੀਂ ਪਾ ਦੋ ਤੁਸੀਂ ਉਹਨੂੰ ਕਹਿੰਦੀ ਵੇਖ ਤੂੰ ਪਆ ਕੇ ਵਿਖਾਈ ਜਾਣ ਬੂਝ ਕੇ ਮੈਨੂੰ ਪਿਟਾ
ਹਾਂ, ਹਾਂ। ਮਜ਼ਾ ਆਉਂਦਾ ਹੈ ਨਾ ਮੰਮੀ ਨੂੰ
ਹਾਂ ਮੈਂ ਦੋਵਾਂ ਜਾ ਕੇ ਮੈਂ ਕਿਹਾ ਤੂੰ ਮੈਂ ਤੁਹਾਨੂੰ ਦੇਵਾਂਗੀ ਨ ਲੜਦੀ ਰਹੇਗੀ, ਲੜਦੀ ਰਹੇਗੀ ਲੜਦੀ ਰਹੇਗੀ ਬਹੁਤ ਚਰ ਤੱਕ ਲੜਦੀ ਰਹਿੰਦੀ ਅਜੇ
ਮਜ਼ਾ ਆਤਾ ਮੰਮੀ, ਮੰਮੀ ਨਾਲ ਗੱਲ ਕਰਕੇ ਵੀ ਮਜ਼ਾ ਆਉਂਦਾ।
ਕੁੜੀ ਹੋਏਗੀ। ਨਾ ਮੰਮੀ ਦੇਨ ਨਾ ਆਪਣੇ ਕੋਲ ਰੱਖ ਲੈਣਾ ਲੁਕਾ ਕੇ
ਹ ਹੈ।
ਕਦੋਂ ਨਾ ਪਲਾਨ, ਪਲਾਨ ਕਰਦੇ ਪਏ ਫਿਰ ਕੁਛ ਜਾਂ ਹ ਜੇ ਹਨ ਹਾਂ ਹਾਲੇ ਹਾਂ ਨਹੀਂ ਹਾਲਲੇ ਛੋਟੇ ਵੀ ਹੈਗੇ ਹੋ ਹਲੇੇ ਨਹੀਂ ਮੇਰਾ ਵਿਆਹ ਪਤਾ ਟਵੰਟੀ ਸੈਵਨ ਈਅਰ ਦੀ ਤੁਸੀਂ ਮੈਨੂੰ ਟਵੰਟੀ ਥ ਦੀ ਬੋਲਿਆ ਮੇਰੀ ਟਵਟੀ ਸੈਵਨ ਈਅਰ ਮੈਂ ਜਦਸੀਂ ਤਦ ਮੇਰੀ ਤਾਂ ਮੇਰਾ ਵਿਆਹ ਹੋਇਆ ਸੀ।
ਅੱਛਾ।
ਹਾਂ ਮੇਰੀ ਬੇਟੀ ਪੁੱਛਦੀ ਪਈ ਜੀ ਮੈਨੂੰ ਗੱਲ
ਅੱਛਾ।
ਆ ਤੁਹਾਡੀ ਸ਼ਾਦੀ ਕਿਹੜੀ ਉਮਰ ਵਿੱਚ ਹੋਈ ਮੈਂਨ ਕਿਹਾ ਜਿਸ ਕਿਹੜੀ ਉਮਰ ਵਿਚ ਪਤਾ ਨੀ ਕੀ ਕਰਜੂ ਕਰਜੂ ਕਿਉਂ ਦੇ ਕੀ ਉਮਰ ਉਵੇ ਹੀ ਸਾਡਾ ਵਿਆਹ ਹੋਇਆ ਸੀ।
ਹੁਣ ਤੇ ਲੋਕ ਖੁਦ ਹੀ ਕਰ ਲੈਂਦੇ ਨੇ, ਲਵ ਮੈਰਿਜ ਕਰ ਲੈਂਦੇ ਨੇ ਸਤਰਾਂ ਅਠਾਰਾਂ ਸਾਲ ਦੀ ਉਮਰ
ਅਰੇ ਪਹਿਲਾਂ ਕਿੰਨੀਆਂ ਛੋਟੀਆਂ ਛੋਟੀਆਂ ਕੁ
ਵਿਆਹ ਹੋ ਜਾਂਦੇ ਸੀ ਹਜੇ ਵੀ ਇੱਕ ਹਜੇ ਵੀ ਇੱਕ ਦੇਸ਼ ਚ ਇਹ ਚੀਜ਼ ਹੋਈ ਹੈ ਕਿ ਛੋਟੀ ਕੁੜੀ ਦਾ ਵਿਆਹ ਹੋ ਸਕਦਾ ਹੈ। ਹਜੇ ਇੱਕ, ਹਾਂ ਇੱਕ ਦੇਸ਼ ਨੇ ਨਿਯਮ ਲਾਗੂ ਕੀਤਾ ਪਣੇ ਦੇਸ਼ ਚ।
ਦੱਸੋ, ਲੋਕੀ ਵਧਦੇ ਪਏ ਣੇ ਅੱਗੇ ਹੋਰ
ਪਿੱਛੇ ਜਾਂਦੇ ਵਾ ਇਹਨੇ ਸਹੀ ਗੱਲ ਏ। ਪਰ ਠੀਕ ਹੈ ਅਸੀਂ ਤਾਂ ਆਪਣੀ ਕੁੜੀ ਅੱਛੇ ਰੱਖਾਂਗੇ ਬਈ ਸਾਨੂੰ ਸਾਡੇ ਸਾਹਮਣੇ ਕੋਈ ਕੁੜੀ ਸਾਡੇ ਘਰ ਅਗਰ ਆਏਗੀ ਵਿਆਹ ਹੋ ਕੇ ਆਪਣੇ ਸਾਡੇ ਮੁੰਡੇ ਨਾਲ ਉਹਦਾ ਵੀ ਧਿਆਨ ਰੱਖਾਂਗੇ। ਸਾਡੀ ਕੁੜੀ ਉਹਦਾ ਧਿਆਨ ਤੇ ਰੱਖਾਂਗੇ ਏ ਰੱਖਾਂਗੇ ਬਈਆ।
ਚਲੋ ਫੇਰ ਤੁਸੀਂ ਕਰੋ ਹੁਣ।
ਹਾਂਜੀ-ਹਾਂਜੀ ਠੀਕ ਹੈ, ਓਕੇ ਓਕੇ ਸਸਿ ਸ਼੍ਰੀ ਕਾਲ ਬਾਏ।